ਹੈਲੋ
ਹਾਂਜੀ ਸਸ੍ਰੀ ਅਕਾਲ ਜੀ
ਸਸ਼੍ਰੀ ਅਕਾਲ, ਹੋਰ ਕੀ ਹਾਲ ਏ
ਹੋਰ ਕੀ ਹਾਲ ਚਾਲ ਨੇ ਤਾਡੇ
ਵਧੀਆ ਤੁਸੀਂ ਸੁਣਾਓ, ਤਾਡੀ ਆਵਾਜ਼ ਬਹੁਤ ਘੱਟ ਆ ਰਹੀ ਹੈ
ਤਾਡੀ ਬਿਲਕੁਲ ਸਲੋਅ ਆ ਰਹੀ ਹੈ, ਐਂਜ ਲੱਗ ਰਿਹਾ, ਮੈਂ ਬੜੀ ਮੁਸ਼ਕਿਲ ਨਾਲ ਸੁਣ ਪਾ ਰਹੀ ਹਾਂ
ਹਾਂ ਸੇਮ ਇੱਧਰ ਵੀ ਇਹੀ ਹਾਲ ਐ, ਹੋਰ
ਹੋਰ ਸ, ਬਸ ਕੁਛ ਨਹੀਂ ਹੁਣੇ ਲੰਚ ਪੈਕ ਕਰਕੇ ਦਿੱਤਾ ਹੁਣ ਚਲੇ ਗਏ ਨੇ ਹੁਣ ਫਰੀ ਹੋਈ ਆਂ
ਅੱਛਾ- ਅੱਛਾ ਬੱਚੇ ਸਕੂਲ ਗਏ ਹੋਨੇ ਆ
ਹਾਂ ਬੱਚੇ ਸਕੂਲ ਗਏ ਦੇ ਨੇ
ਠੀਕ ਐ, ਸਾਡੇ ਵੀ ਹਾਂ ਵੀਕਲੀ ਟੈਸਟ ਸਾਡੇ ਵੀ ਹੋ ਰਹੇ ਨੇ ਬੱਚਿਆਂ ਦੇ ਪੂਰਾ ਹਫ਼ਤਾ ਟੈਸਟ ਦਾ ਹੀ ਐ
ਸਾਡਾ ਕਹਿ ਰਿਹਾ ਸੀ ਮਿਊਜਿਕ ਹੈਗਾ ਛੁੱਟੀ ਮਾਰ ਲੈਂਦਾ ਵਾ, ਮੈਂ ਕਿਹਾ ਨਹੀਂ ਛੁੱ ਛੁੱਟੀ ਨੀ ਮਾਰਨੀ ਭਾਵੇਂ ਜਿਸ ਤਰ੍ਹਾਂ ਮਰਜ਼ੀ ਕਰਿਆ, ਕਰਕੇ ਆ
ਹਾਂ ਇਹ ਤੇ ਹੈ ਹੀ ਹੈ ਵੱਡੇ ਹੋ ਜਾਂਦੇ ਆ ਨਾ ਬੱਚੇ, ਫੇਰ ਤੇ ਬੰਗ ਕਰਦੇ ਨੇ ਛੁੱਟੀਆਂ ਮਾਰਦੇ ਨੇ ਟੈਂਥ ਤੋਂ ਬਾਅਦ ਤੇ ਬੱਚੇ ਬਹੁਤ ਛੁੱਟੀਆਂ ਕਰਦੇ ਨੇ
ਸਾਡੇ ਸਕੂਲ 'ਚ ਨਾ ਬੱਚੇ ਬਹੁਤ ਘੱਟ ਆਂਦੇ ਨੇ ਇਲੈਵਨ ਇਲੈਵਨਥ 'ਚ ਫਿਰ ਵੀ ਥੋੜ੍ਹੇ ਬਹੁਤ, ਇਲੈਵਨਥ 'ਚ ਵੀ ਬਹੁਤ ਘੱਟ ਨੇ, ਟਵੈਲਥ 'ਚ ਬਿਲਕੁਲ ਹੀ ਨਹੀਂ ਆਉਂਦੇ ਅੱਜ- ਕੱਲ ਟਿਊਸ਼ਨਾਂ 'ਤੇ ਡਿਪੈਂਡ ਹੋ ਗਏ ਨਾ ਬੱਚੇ
ਬਸ ਹਾਂਤ ਇਹ ਤੇ ਹੈ ਹੀ ਹੈ
ਸਕੂਲ 'ਚ ਉਹ ਸਟੱਡੀ ਨਹੀਂ ਕਰਾਂਦੇ
ਪਰ ਸਕੂਲ 'ਚ ਸਟੱਡੀ ਨਹੀਂ ਕਰਾਂਦੇ ਲੇਕਿਨ ਫੀਸਾਂ ਦੇਖੋ ਕਿੰਨੀਆਂ ਲੈ ਲੈਂਦੇ ਨੇ ਕਰਵਾਉਣੀ ਚਾਹੀਦੀ ਏ ਸਕੂਲ 'ਚ ਵੀ ਨਾ ਜਿੱਦਾਂ ਕੋਚਿੰਗ ਦਿੰਦੇ ਨੇ ਉਹਦਾਂ ਹੀ ਸਕੂਲ 'ਚ ਵੀ ਹੋਣਾ ਚਾਹੀਦਾ ਟਵੈਲਥ ਔਰ ਟੈਂਨਥ ਟੈਂਨਥ ਵਾਸਤੇ ਤੇ ਹੋਣਾ ਚਾਹੀਦਾ ਸਪੈਸ਼ਲ, ਇੰਨੀਆਂ ਫੀਸਾਂ ਤੁਸੀਂ ਲੈ ਰਹੇ ਹੋ ਥੋੜਾ ਅਲੱਗ ਤੋਂ ਦੇਣਾ ਚਾਹੀਦਾ ਇਹਨਾਂ ਨੂੰ ਟੈਮ ਅਲੱਗ ਤੋਂ ਕੀ ਦੇਣਾ, ਉਹੀ ਟੈਮ ਸਹੀ ਨਾਲ ਦੇ ਦੇਣ ਅੱਛੇ ਨਾਲ ਪੜ੍ਹਾਦਣ, ਜਿਹੜੇ ਪੀਰੀਅਡ ਚੱਲ ਰਹੇ ਨੇ
ਹਾਂਜੀ- ਹਾਂਜੀ, ਨਹੀਂ ਕਈ ਕਈ ਟੀਚਰਸ ਹੈਗੇ ਨੇ ਬਿਜਨਸ ਦੇ ਵਗੈਰਾ ਉਹ ਫੇਰ ਵੀ ਠੀਕ ਸਟੱਡੀ ਕਰਾ ਦਿੰਦੇ ਨੇ ਅਕਾਊਂਟ ਦੀ ਵੀ, ਜਿਹੜੀ ਇਕੋਨੋਮਿਕਸ ਦਾ ਹੈ ਨਾ ਸਟੱਡੀ ਮਤ ਮੇਰਾ ਬੇਟਾ ਦੱਸ ਰਿਹਾ ਸੀ ਮੰਮੀ ਸਕੂਲ 'ਚ ਕੁਛ ਸਮਝ ਨਹੀਂ ਆਂਦਾ ਕੁਛ ਉਹੀ ਟੀਚਰ ਉਹੀ ਟਿਊਸ਼ਨ ਦੀ ਕਰਾ ਰਿਹਾ ਕੋਚਿੰਗ ਦੇ ਰਿਹਾ, ਟਿਊਸ਼ਨ 'ਚ ਐਨੀ ਅੱਛੀ ਤਰ੍ਹਾਂ ਨੋਟਸ ਵਗੈਰਾ ਦਿੰਦੇ ਨੇ ਉਹ ਤਾਂ ਬੁੱਕ ਵੀ ਨਹੀਂ ਲਗਵਾਂਦੇ ਸਾਡੇ ਬੱਚਿਆਂ ਨੇ ਤਾਂ ਬੁੱਕ ਵੀ ਨਹੀਂ ਖਰੀਦੀ ਸੀ। ਨਾ ਇਲੈਵਨਥ ਚ ਨਾ ਟਵੈਲਥ ਇੱਕੋ ਦੀ।
ਅੱਛਾ ਠੀਕ ਐ, ਬਸ ਓਹੀ ਹੋ ਹੋ ਗਿਆ ਨਾ ਇੱਕ ਬਿਜਨਸ ਈ ਹੋ ਗਿਆ ਨਾ ਸਕੂਲ ਚ ਵੀ ਓਹੀ ਟੀਚਰ ਕੋਚਿੰਗ ਚ ਵੀ ਓਹੀ ਟੀਚਰ। ਕੋਚਿੰਗ ਚ ਅਲੱਗ ਪੜ੍ਹਾਈ ਚੱਲ ਰੀ ਐ ਕਲਾਸ ਚ ਅਲੱਗ ਚੱਲ ਰੀ ਐ ਸਕੂਲ ਚ।
ਹਾਂਜੀ ਹੁਣ ਕਈ ਸਕੂਲ ਹੈਗੇ ਨੇ ਮਤਲਬ ਜੇੜੇ ਚ ਸਕੂਲ ਚ ਪੜ੍ਹਾ ਰੇ ਨਾ। ਓ ਟੁਸ਼ਨ ਨਹੀਂ ਦਿੰਦੇ ਕੈਂਦੇ ਸਕੂਲ ਚ ਅਸੀਂ ਪੜ੍ਹਾ-ਪੜ੍ਹਾ ਕੇ ਇੰਨਾ ਅੱਛਾ ਪੜਾਨੇ ਆ ਆਈ ਖੁਦ ਟੀਚਰ ਪੇਰੈਂਟਸ ਨੂੰ ਫ਼ੋਨ ਕਰਦੀ ਐ ਵੀ ਟੁਸ਼ਨ ਦੀ ਰੱਖਣ ਦੀ ਕੋਈ ਜ਼ਰੂਰਤ ਨੀ ਐ। ਅਸੀਂ ਇੰਨੀ ਅੱਛੀ ਤੇ ਸਟੱਡੀ ਕਰਾਵਾਂਗੇ ਨਾ ਤੁਹਾਡੇ ਬੱਚੇ ਨੂੰ ਟੁਸ਼ਨ ਦੀ ਜ਼ਰੂਰਤ ਨੀ ਹੋਏਗੀ।
ਹੂੰ ਐ ਤੇ ਹੈ ਈ ਏ ਅ ਹੁਣ ਛੋਟੇ ਬੱਚੇ ਨੇ ਜਿੱਦਾਂ ਫਸਟ, ਸੈਕਿੰਡ, ਥਰਡ, ਫੋਰ ਥ, ਫਿਫਥ ਤੱਕ ਲਾ ਲੋ। ਸਕੂਲ ਵਿੱਚ ਇੰਨਾ ਅੱਛਾ ਪੜ੍ਹਾਂਦੇ ਨੇ ਅਗਰ ਪੜ੍ਹਨ ਵਾਲਾ ਬੱਚਾ ਹੋਏ ਨਾ ਸਕੂਲ ਚ ਹੀ ਸਮਝ ਸਕਦੈ। ਟੀਚਰਾਂ ਨੂੰ ਮੈਨੇ ਦੇਖਿਆ ਜਿੱਦਾਂ ਹੁਣ ਕੋਵਿਡ ਚ ਲੈ ਲੋ ਕੋ ਜ਼ੂਮ ਕਲਾਸ ਲੱਗਦੀਆਂ ਸੀਗੀਆਂ ਤੇ ਮੈਨੇ ਵੀ ਦੇ ਖਿਆ ਬੱਚਿਆਂ ਦੇ ਨਾਲ ਬੈਠਦੀ ਸੀ ਅਟੈਂਡ ਕਰਦੀ ਸੀ ਮੈਮ ਟੀਚਰਾਂ ਇੰਨੇ ਅੱਛੇ ਨਾਲ ਸਮਝਾ ਰਈਐ। ਕੀ ਮਤਲਬ ਕੀ ਬੱਚਾ ਕੋਈ ਪੜ੍ਹਨ ਵਾਲਾ ਹੋਏ ਜਾਂ ਧਿਆ ਧਿਆਨ ਦੇ। ਕੀ ਬੱਚਾ ਟਿਊਸ਼ਨ ਦੀ ਲੋੜ ਨੀ ਐ ਉੱਥੇ ਈ ਸਾਰਾ ਕੁੱਛ ਸਮਝ ਜਾਏ।
ਹਾਂ ਨਈ ਸਾਡੇ ਸਕੂਲ ਚ ਵੀ ਏਈਓ ਈ ਟਿਊਸ਼ਨ ਦੀ ਇੰਨੀ ਲੋੜ ਹੀ ਨੀ ਪੈਂਦੀ ਸੀ। ਇੰਨੀ ਅੱਛੀ ਤਰ੍ਹਾਂ ਮੈਡਮਾਂ ਕਰਾਂਦੀਆਂ ਨਾ ਤੇ ਮਤਲਬ ਟੈਸ ਟ ਲੈਂਦੀਐ ਮਤਲਬ ਪੇਪਰਾਂ ਚ ਵੀ ਮਿਲਦਾ ਜੁਲਦਾ ਈ ਆਂਦੈ ਬੱਚੇ ਕਰ ਲੈਂਦੇ ਨੇ ਬਹੁਤ ਛ ਅੱਛੀ ਤਰ੍ਹਾਂ।
ਹਾਂ। ਬੱਸ ਐ ਹੁੰਦੈ ਥੋੜੇ ਵੱਡੇ ਹੁੰਦੇ ਜਾਂਦੇ ਨੇ ਬੱਸ ਲਾਪਰਵਾਹ ਹੋ ਜਾਂਦੇ ਨੇ।
ਤੇ ਕਲਾਸ ਵਿੱਚ ਨਾ ਥੋੜ੍ਹਾ-ਥੋੜ੍ਹਾ ਜ ਬਲੈਕ ਬੋਰਡ ਤੇ ਹਿੰਦੀ ਵੀ ਹੁੰਦਾ ਤੁਸੀ ਹਿੰਦੀ ਲੈਲੋ ਸਬਜੈਕਟ। ਪੈਲੇ ਤੇ ਬੱਚਿਆਂ ਨੂੰ ਲਿਖਣਾ ਸਿਖਾਂਦੇ ਨੇ। ਫਿਰ ਸਿਕਸਥ ਕਲਾਸ ਥੋੜ੍ਹਾ-ਥੌੜ੍ਹਾ ਬਲੈਕ ਬੋਰਡ ਤੇ ਮਤਲਬ ਲਿਖ-ਲਿਖ ਕੇ ਦਿਖਾਂਂਦੇ ਨੇ ਬੱਚੇ ਉਤਾਰਦੇ ਨੇ।
ਹਾਂਜੀ-ਹਾਂਜੀ।
ਫੇਰ ਸਿਕਸਥ, ਸੈਵਨਥ, ਏਟਥ ਕੰ ਅ ਬਲੈਕ ਬੋਰਡ ਤੇ ਫਿਰ ਨਾਈਨਥ ਜ ਦੋਂ ਆਂਦੀ ਐ ਨਾ ਨਾਲ ਈ ਨਾਈਨਥ ਚ ਬੋਲ-ਬੋਲ ਕੇ ਮੈਡਮ
ਹਾਂ ਓ ਬਸ ਲਿਖੀ ਜਾਓ ਲਿਖੀ ਜਾਓ ਕਈ ਬੱਚੇ ਕਰ ਲੈਂਦੇ ਕਈ ਬੱ ਚੇ ਨਈ ਵੀ ਕਰ ਪਾਂਦੇ ਕੰਪਲੀਟ ਈ ਨੀ ਹੁੰਦਾ ਕੰਪਲੀਟ ਈ ਨੀ ਹੁੰਦਾ ਉਨਾਂ ਦਾ ਕ ਵਰਕ।
ਜੇੜ੍ਹੇ ਬੋਤ ਇੰਟੈਲੀਜੈਂਟ ਬੱਚੇ ਐ ਨਾ ਓਈ ਹਿੰਦੀ ਲਿਖ ਪਾਏਗਾ ਹੁਣ ਮੇਰਾ ਬੇਟਾ ਈ ਤੁਸੀਂ ਦੇਖ ਲੋ ਮੈਂ ਹੁਣ ਇੰਨੀ ਗਲਤੀਆਂ ਨਿਕਾਲਦੀ ਸੀ ਲਿਖ ਕੇ ਆਂਦਾ ਸੀ ਕੈਂਦਾ ਮੰਮੀ ਸਰ ਇੰਨੀ ਜਲਦੀ-ਜਲਦੀ ਬੋਲਦੇ ਨੇ ਅਸੀਂ ਲਿਖ ਈ ਨੀ ਪਾਂਦੇ। ਸਾਨੂੰ ਫਿਰ ਦੇਖਣਾ ਪੈਂਦਾ ਕੌਪੀਆਂ ਕਿਸੇ ਦੀ।
ਬੋਲਣਾ ਹੋਰ ਦੇਖ ਕੇ ਲਿਖਣਾ ਬੜਾ ਫ਼ਰਕ ਪੈ ਜਾਂਦਾ ਇੱਕ ਬੋਲ ਰੇ ਨੇ ਓ ਤੇ ਫਟਾਫਟ ਲਿਖਣਾ ਤੇ ਕਾਫ਼ੀ ਫ਼ਰਕ ਪੈ ਜਾਂਦਾ ਮਾਤਰਾਵਾਂ ਗ਼ਲਤ ਹੋ ਜਾਂਦੀਆਂ। ਕੋਈ ਛੋਟੀ ਵੱਡੀ ਪੈ ਜਾਂਦੀ ਐ ਕੁੱਛ
ਇਸ ਹਿਸਾਬ ਨਾਲ ਨਾ ਮਤਲਬ ਜ ਛੋਟੇ ਫਸਟ ਕਲਾਸ ਤੋਂ ਜਾਂ ਲਿਖਣਾ ਵੀ ਰਿਟਨ ਕਰਵਾਂਦੇ ਨੇ ਓ ਚ ਬੱਚੇ ਦੀ ਰਾਈਟਿੰਗ ਇੰਨੀ ਪਿਆਰੀ ਹੋ ਜਾਂਦੀ ਏ। ਫਿਰ ਅੱਗੇ ਜਾ ਕੇ ਸੈਵਨਥ ਵਿੱਚ ਹੁ ਜਲਦੀ-ਜਲਦੀ ਕਰਨਾ ਰਾਈਟਿੰਗ ਸਾਰੀ ਵਿਗੜ ਜਾਂਦੀ ਐ ਬੱਚਿਆਂ ਦੀ। ਜਾਦਾਤਰ ਤੇ ਬੱਚੇ ਦੀ ਵਿਗੜਦੀ ਏ।
ਦੇਖੋ ਨਾ ਕਈ ਵਾਰ ਸਾਨੂੰ ਅਸੀਂ ਦੇਖਾਂਗੇ ਰਾਈਟਿੰਗ ਸਾਨੂੰ ਸਮਝ ਨੀ ਆਏਗੀ ਔਰ ਟੀਚਰਸ ਨੂੰ ਸਮਝ ਵੀ ਆ ਜਾਂਦੀ ਅ। ਓਹੀ ਗੰਦੀ ਰਾਈਟਿੰਗ ਵੀ ਸਮਝ ਆ ਜਾਂਦੀ ਐ ਉਨਾਂ ਨੂੰ।
ਹਾਂਜੀ, ਹੁਨ ਸਾਡੇ ਸਕੂਲ ਚ ਸਭ ਤੋਂ ਜਾਦਾ ਮਤਲਬ ਰਾਈਟਿੰਗ ਦੇ ਉਤੇ ਜ਼ੋਰ ਪਾਂਦੇ ਨੇ ਬੱਚਿਆਂ ਨੂੰ।
ਲੇਕੀਨ ਸ਼ੁਰੂ ਚ ਪਾਂਦੇ ਨੇ। ਓਹੀ ਸ ਹੁਨ ਏਟਥ ਤੋਂ ਬਾਦ ਦੇਖੋ ਬ ਚੇਆ ਦੀ ਬਿਲਕੁੱਲ ਮੈਂ ਤਾ ਜਾਦਾਤਰ ਕੀ ਸੈਵਨਥ ਤੋਂ ਬਾਦ ਤਾਂ ਬਿਲਕੁੱਲ ਬੇਕਾਰ ਏ ਬੱਚਿਆਂ ਦੀ ਰਾਈਟਿੰਗ ਫਿਫਥ ਤੱਕ ਇੰਨੀ ਵਦੀਆ ਲਿਖਦੇ ਨੇ ਮੋਤੀ ਵੱਕਣ ਲਿਖਦੇ ਨੇ ਲੇਕਿਨ ਉਸ ਤੋਂ ਬਾਅਦ ਤੇ ਪਤਾ ਨੀ ਕੀ ਇਕਦਮ ਏਨਾਂ ਨੂੰ ਹੋ ਜਾਂਦਾ, ਇੰਨੀ ਗੰਦੀ ਹੈਂਡਰਾਈਟਿੰਗ ਹੋ ਗਈ ਦੀ ਐ।
ਮੇਰੇ ਬੇਟੇ ਦੀ ਇੰਨੀ ਪਿਆਰੀ ਰਾਈਟਿੰਗ ਸੀ ਮੈਡਮ ਖੁਦ ਕੈਂਦੀ ਸੀ ਕੈਂਦੀ ਮੈਂ ਖੁਦ ਫੈਨ ਆ ਰਾਈਟਿੰਗ ਇੰਨੀ ਪਿਆਰੀ ਲਿਖਦਾ ਅੱਗੇ ਜਾ ਕੇ ਏਟਥ ਨਾਈਥ ਵਿੱਚ ਬੋਲ-ਬੋਲ ਕੇ ਲਿਖਵਾਦੇ ਨੇ ਟੀਚਰ ਓ ਜਲਦੀ-ਜਲਦੀ ਲਿਖਦੇ ਨੇ ਬੱਚੇ ਰਾਈਟਿੰਗ ਸਾਫ਼ ਈ ਨੀ ਆਂਦੀ
ਤਾਂ ਫਿਰ ਆਦਤ ਪੈ ਜਾਂਦੀ, ਓਦਾਂ ਈ ਹੱਥ ਚੱਲਣ ਲੱਗ ਜਾਂਦੇ ਨੇ ਹਾਂਜੀ
ਜਿੰਨਾ ਨੂੰ ਅੱਛੀ ਸਮਝ ਆਦਾ ਓਦੀ ਰਾਈਟਿੰਗ ਸਈ ਜਾਦੀ ਏ, ਬਾਕੀ ਜਿੰਨਾਂ ਨੂੰ ਮੁਸ਼ ਕਿਲ ਲੱਗਦੀ ਏ ਜਲਦੀ-ਲਦੀ ਲਿਗਦੇ ਨੇ, ਓ ਤਾਂ ਕੀੜੇ-ਮਕੌੜੇ ਮਾਰਨ ਲੱਗ ਜਾਂਦੇ ਨੇ ਬੱਚੇ
ਹਾ ਏ ਤੇ ਹੈਈ ਐ।
ਤੁਆਡੇ ਬੱਚੇ ਕੇੜੀ ਕਲਾਸ ਵਿੱਚ ਐ
ਮੇਰੇ ਥਰਡ ਵਿੱਚ ਸੈਵਨਥ ਵਿੱਚ ਹਾਂ ਯੂ ਕੇ ਜੀ ਵਿੱਚ
ਅੱਛਾ
ਹਜੇ ਛੋਟੇ ਈ ਨੇ
ਮੇਰੇ ਵੀ ਛੋਟੇ ਨੇ ਸੈਵਨਥ, ਏਟਥ ਈ ਹੈਗੇ ਨੇ ਮੇਰੇ ਵੀ।
ਅੱਛਾ, ਠੀਕ ਐ ਹੋਰ?
ਬਸ ਵਦੀਆ।
ਸਵੇਰੇ ਫਿਰ ਕਿੱਦਾਂ-ਕਿੱਦਾਂ, ਬਣਾ ਕੇ ਦਿੰਦੇ ਓ ਏਨਾਂ ਨੂੰ? ਜਿੱਦਾਂ ਲੰਚ ਬੋਕਸ ਮੇਰੇ ਤਾਂ ਬਈ ਕਦੀ ਅਲੱਗ-ਅਲੱਗ ਚੀਜ਼ਾਂ ਦੋ ਬੋਹ ਜ਼ਿਆਦਾ ਮਿੰਤ ਵੀ ਨੀ ਸਮਝ ਆਂਦੀ ਕੀ ਬਣਾਈਏ ਸਵੇਰੇ ਤੁਸੀਂ ਕਿੱਦਾਂ ਦਿੰਦੇ ਓ ਰੋਜ਼ ਦਾ ਡੇਲੀ?
ਦੇਖੋ ਮੈਂ ਤਾਂ ਜ਼ਿਆਦਾਤਰ ਜੈਂਝ ਮੈਂ ਤਾਂ ਕੀ ਜ ਹੁਣ ਮੰਡੇ ਲਗਾ ਲਓ ਤੁਸੀਂ ਇੱਕ ਵਾਰੀ ਸ ਵੀਕ ਚ ਮੈਕਰੋਨੀ ਬਣਾਤੀ
ਅੱਛਾ-ਅੱਛਾ।
ਅਤੇ ਇੱਕ ਵਾਰੀ ਮੈਂ ਬਣਾ ਤੇ ਸੈਂਡਵਿਚ ਬਣਾ ਤੇ
ਠੀਕ ਏ।
ਜੈਸਾ ਸੈਂਡਵਿਚ ਬਣਾ ਤੇ ਜਿਸ ਤਰ੍ਹਾਂ ਪੈਲੇ ਬਟਰ ਲਗਾਏਆ ਮੱਖਣ, ਤੇ ਬ੍ਰੈਡ ਉੱਪਰ ਬਟਰ ਲਗਾ ਕੇ ਔਰ ਤੇ ਖੀਰਾ, ਟਮਾਟਰ, ਪਿਆਜ਼ ਹੋਰ ਐਪਲ ਅਗਰ ਫਰੂਟਸ ਕੋਈ ਗਾਜਰ ਪਾਨੀ ਪਾ ਲਓ ਕੁਛ ਹੋਰ
ਹਾਂ, ਸ
ਤੇ ਹਾਂ ਫੇਰ ਓ ਰੱਖ ਕੇ ਉੱਪਰ ਸੌਸ ਪਾ ਦੋ
ਅੱਛਾ
ਫਿਰ ਉਪਰ ਮੱਖਣ ਲਗਾ ਕੇ, ਬਰੈਡ ਰੱਖ ਦੋ ਓਨੂੰ ਕਰਦੋ ਓ ਵੀ ਬੱਚੇ ਬੋਤ ਖੁਸ਼ ਹੋ ਕੇ ਖਾਂਦੇ ਨੇ। ਇੱਕ ਵਾਰੀ ਬਣਾ ਤੇ ਹੁਨ ਤੀਸਰਾ ਦਿਨ ਆ ਗਿਆ ਰਾਏ ਰਾਈਸ ਬਣਾ ਤੇ ਰਾਈਸ ਆਲੂ, ਪਿਆਜ, ਬੜੀਆਂ ਪਾ ਕੇ ਰਾਈਸ ਬਣਾਤੇ।
ਅੱਛਾ, ਸਾਡੇ ਬੱਚੇ ਤਾਂ ਰਾਈਸ ਵੀ ਨੀ ਖਾਂਦੇ ਨੀ ਮੈਨੂੰ ਇੰਨਾ ਗੁੱਸਾ ਆਂਦਾ ਨਾ, ਰਾਈਸ ਨਹੀਂ ਖਾਂਦੇ, ਬੰਦਾ ਰਾਈਸ ਦੇ ਦੇ ਇੱਕ ਦਿਨ, ਸਮਝ ਹੀ ਨਹੀਂ ਆਉਂਦਾ ਕੀ -ਕੀ ਬਣਾ ਕੇ ਦੇਈਏ।
ਹਾਂਜੀ, ਹੁਣ ਸਾਡੇ ਸਕੂਲ ਚ ਨਾ, ਇੰ ਪ੍ਰੀਨਰਸਰੀ ਤੋਂ ਲੈ ਕੇ ਫਸਟ ਤੱਕ ਕੇ ਜੀ ਤੱਕ, ਮਿਲ ਸਕੂਲੋਂ- ਸਕੂਲੋਂ ਹੀ ਮਿਲਦਾ ਨਾ। ਰਾਈਸ ਵਗੈਰਾ ਜ਼ਿਆਦਾ ਹੀ ਮਿਲਦੇ ਨੇ, ਬੱਚਿਆਂ ਨੂੰ ਰਾਈਸ ਹੀ ਖਾਣੇ ਪੈਂਦੇ ਨੇ। ਉਹ ਆਦਤ ਬਣ ਗਈ ਏ, ਬੱਚਿਆਂ ਨੂੰ ਰਾਈਜ਼ ਦੀ।
ਅੱਛਾ।
ਲੰਚ ਬ੍ਰੇਕਫਾਸਟ, ਫੇਰ ਸਕੂਲ ਮਿਲਦਾ ਨਾ ਬਨਾਨਾ ਦੇ ਦਿੰਦੇ ਨੇ ਇੱਕ ਟਾਈਮ।
ਹਾਂਜੀ।
ਤੇ ਫਿਰ ਬਿਸਕਿਟ ਵਗੈਰਾ, ਅਸੀਂ ਤਾਂ ਲੰਚ ਤੇ ਦਿੱਤਾ ਹੀ ਨਹੀਂ ਦੋ ਤਿੰਨ ਸਾਲ। ਫਿਰ ਫਰੂਟਸ ਵਗੈਰਾ ਦੇ ਦਿੰਦੇ ਸੀ ਅਸੀਂ, ਬਿਸਕਿਟ ਦੇ ਦਿੱਤੇ ਫਰੂਟਸ।
ਹਾਂਜੀ -ਹਾਂਜੀ!
ਕੇਕ ਬਣਾ ਲਿਆ ਘਾਰ ਕੇਕ ਦੇਤਾ, ਬਿਸਕਿਟ ਦਾ ਅੱਜ ਕੱਲ੍ਹ
ਹੋਮੇਡ ਹੀ ਦਿੰਦੇ ਹੋ, ਬਹੁਤ ਅੱਛੀ ਗੱਲ ਹੈਲਦੀ ਫੂਡ ਹੀ ਦੇਣਾ ਚਾਹੀਦਾ ਬੱਚਿਆਂ ਨੂੰ।
ਜੀ। ਬਿਸਕਿਟ ਦਾ ਕੇਕ ਵੀ ਬਣਾ ਲਉ, ਸ਼ਾਮੀ ਬਣਾ ਲੈਂਦੇ ਹਾਂ ਇੱਕ ਦਿਨ ਪਹਿਲੇ, ਸਵੇਰੇ ਫਿਰ ਦੇ ਦਿੰਦੇ ਆਂ
ਠੀਕ ਹੈ -ਠੀਕ ਹੈ ਵਧੀਆ ਸਗੋਂ।
ਬਸ ਇੱਕ ਇੰਜੀ ਕਰਦੇ ਆ ਪੋਹਾ ਬਣਾ ਦੋ ਬੱਚਿਆਂ ਨੂੰ।
ਅੱਛਾ।
ਪੋਹਾ ਵੀ ਬੱਚੇ ਖਾ ਹੀ ਲੈਂਦੇ ਨੇ ਖੁਸ਼ ਹੋ ਕੇ।
ਠੀਕ ਹੈ।
ਜਾਂ ਇੱਕ ਵਾਰੀ ਪਨੀਰ ਦੀ ਸਬਜ਼ੀ ਭੁਰਜੀ ਬਣਾ ਲਉ।
ਹਾਂ ਇਹ ਤਾਂ ਹੈ ਹੀ ਏ। ਮੇਰੇ ਵੀ ਹਜੇ ਛੋਟੇ ਨੇ ਨਾ, ਛੋਟੀਆਂ ਕਰਕੇ ਚੀਜ਼ਾਂ ਖਾ ਮਤਲਬ ਨਾ ਰਾਈਸ ਖਾਂਦੇ ਨੇ ਨਾ ਪੋਹਾ ਖਾਂਦੇ ਨੇ, ਇਹਨਾਂ ਨੂੰ ਫਿਰ ਮੈਂ ਕੀ ਕਰਦੀ ਹਾਂ, ਆਲੂ ਬਣਾ ਤੇ ਕਦੀ ਪੀਜ਼ਾ ਹੋਮਮੇਡ ਪੀਜ਼ਾ ਬਣਾ ਦਿੱਤਾ, ਉਹ ਇੱਕ ਹੈ ਪਾਓ ਭਾਜੀ ਬਣਾ ਦਿੱਤੀ, ਇਹ ਚੀਜ਼ਾਂ ਬਣਾ ਕੇ ਦੇ ਦਿੰਦੀ ਹਾਂ। ਹੈਂ।
ਹਾਂਜੀ।
ਅੱਛਾ ਲਿਆਓ। ਹਾਂਜੀ ਚਲੋ ਠੀਕ ਹੈ।
ਹੋਰ, ਆਏ ਨਹੀਂ ਬੱਚੇ ਅਜੇ ਤੁਹਾਡੇ?
ਹੈਲੋ ਹਾਂ। ਕੁਛ ਵੀ ਨਹੀਂ ਬੋਲੋ।
ਅਜੇ ਓਹਦੇ ਬੱਚੇ ਆਏ ਨਹੀਂ? ਹੈਲੋ।
ਬੋਲੋ ਹੈਲੋ।
ਹਾਂਜੀ। ਹੋਰ ਸੁਣਾਓ? ਆਵਾਜ਼ ਬੜੀ ਘੱਟ ਆ ਰਹੀਏ।